ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ?
ਬਸ ਵਧੀਆ ਤੁਸੀਂ ਤੁਸੀਂ ਸੁਣਾਓ ਕੀ ਹਾਲ- ਚਾਲ।
ਬਸ ਠੀਕ ਏ। ਵਾਹਿਗੁਰੂ ਦੀ ਕਿਰਪਾ ਹੈ। ਸਮੇਂ ਜੋ ਨਿਕਲ ਜਾਏ। ਉਹੀ ਵ
ਨਾ ਹਾਂ। ਤਾਂ ਹੈ ਹੀ। ਏ ਹੋਰ ਕੀ ਕਰਦੇ ਪਏ ਸੀ।
ਬਸ। ਕੁਛ ਨੀ ਹੁਣਾ ਮੈਂ ਦੁੱਧ ਬਣਾਇਆ ਸੀ। ਚਾਵਲਾਂ। ਮਿਲਕ ਸ਼ੇਕ।
ਅੱਛਾ।
ਹਾਂ ਓਹੀ। ਮੈਂ ਕਿਹਾ ਗੋਦ ਕਤੀਰਾ ਪਾ ਲਈਦਾ ਗਰਮੀ ਬੜੀ ਹੋਈ ਦੀ ਹੈ ਨਾ।
ਗੋਦ ਕਤੀਰਾ ਤੇ ਮੈਂ ਵੀ ਪਾਉਂਦੀ ਪਈ ਆ ਬਿਨਾਂ ਗੋਦ ਕਤੀਰੇ ਦੇ ਤੇ। ਹਾਂ ਗਰਮੀ ਤੇ ਬਹੁਤ ਹੋਈ ਦੀ ਹੈ ਹਾਂ ਮੇਰੇ ਵੀ ਮੇਰੇ ਮੈਨੂੰ ਤੇ ਹੁਣੇ ਪਿੱਛੇ ਸਕਿਨ ਅਲਰਜੀ ਹੋ ਗਈ ਸੀ ਮੇਰੇ ਤੇ ਹਾਲੇ ਤੱਕ। ਓਇ ਨੀ ਠੀਕ ਕੋਈ।
ਅੱਛਾ। ਤੁਸੀਂ ਉਹ ਲਾਓ ਫਿਰ ਮੁਲਤਾਨੀ ਮਿੱਟੀ ਲਾਈ ਤੁਸੀਂ ਉਹ ਲਾਓ ਠੰਡੀ ਹੁੰਦੀ ਐ।
ਮੈਨੂੰ ਤਾਂ ਉਹ ਵੀ ਦਿੱਕਤ ਦਿੰਦੀ ਪਈ ਐ ਪਤਾ ਬਹੁਤ ਪਤਾ ਨੀ ਕੀ ਹੋ ਗਿਆ ਮੈਨੂੰ ਤਾਂ ਸਮਝ ਨੀ ਆਉਂਦਾ ਪਿਆ।
ਨਹੀਂ ਤੁਸੀਂ ਓ ਲਗਾਓ ਨਹੀਂ ਮੁਲਤਾਨੀ ਮਿੱਟੀ ਨੀ ਲਗਾਣੀ ਨਾ ਤੇ ਤੁਸੀਂ ਫੇਰ ਚੱਲੋ ਚੰਦਨ ਦਾ ਪਾਊਡਰ ਮਿਲਦਾ ਨਾ ਚੰਦਨ ਦਾ ਫੇਸ। ਉਹ ਉਹ ਰੋਜ਼ ਹਾਂ ਚੰਦਨ ਦਾ ਫੇਸ। ਪੈਗ ਲੈ ਕੇ ਨਾ ਉਹਨੂੰ ਰੋਜ਼ ਵਾਟਰ ਦੇ ਨਾਲ ਉਹਨੂੰ ਮਿਲਾਣਾ। ਪੇਸਟ ਬਣਾ ਕੇ ਨਾ ਉਹ ਲਗਾਓ ਸਭ ਤੋਂ ਠੰਡਾ ਚੰਦਨ। ਚੰਦਨ ਦਾ ਤੇ ਬਹੁਤ ਫਾਇਦਾ ਕਰੇਗਾ ਤੁਹਾਨੂੰ।
ਹਾਂ, ਇਹ ਲੱਗਾ ਆਵਾਂਗੀ ਪਰ ਡਰ ਲੱਗਦਾ ਪਿਆ ਮੈਨੂੰ ਨਾ ਫੇਸ। ਤੇ ਕੁੱਛ ਵੀ ਲਗਾਉਂਦੇ ਨਾ ਮੈਨੂੰ ਬਹੁਤ ਡਰ ਲੱਗਦਾ ਪਿਆ।
ਨਹੀਂ ਇਹ ਤੇ ਨੈਚੁਰਲ ਚੀਜ਼ਾਂ ਨੇ ਇਹਨਾਂ ਦਾ ਤੇ ਕੋਈ ਨੀ।
ਹਾਂ ਉਹ ਤੇ ਹੈ ਪਰ ਫਿਰ ਵੀ ਫਿਰ ਵੀ ਫਿਰ ਵੀ ਡਰ ਲੱਗਦਾ ਹੈ।
ਤੇ ਤੁਸੀਂ ਫਿਰ ਦਹੀਂ ਦੂਹੀਂ ਦਾ ਕਰ ਲਓ। ਤੁਸੀਂ ਫੇਰ ਦਹੀਂ ਦਹੀਂ ਦਾ ਬਣਾ ਲੋ ਉਹ ਬੇਸਣ ਦਾ ਦਹੀਂ ਦਾ ਫੇਸ ਪੈਕ।
ਪਹਿਲਾਂ ਖਾ ਲਾਂਗੀ ਮੈਂ ਨਾ ਉਹ ਬਣਾਇਆ ਸੀ ਅਹ ਵੇਸਣ ਦਾ। ਇੱਕ ਵਾਰ ਬਣਾਇਆ ਮੈਂ ਵੇਸਨ। ਦਹੀਂ ਔਰ ਹੈ ਆਪਣਾ ਕੌਫੀ ਹਾਂ ਚੁਟਕੀ ਹਾਂ ਹਲਦੀ। ਪਾ ਲਈਏ। ਔਰ, ਐਲੋਵੀਰਾ ਪਾ ਲਿਆ, ਕੌਫੀ ਪਾ ਲਈ, ਹਨੀ ਪਾ ਲਈ ਇਹ ਸਭ ਚੀਜ਼ਾਂ ਨਾਲ ਮੈਂ ਬਣਾਇਆ ਸੀ।
ਹਾਂ ਐ ਤੇ ਸਾਰੀ ਚੀਜ਼ਾਂ ਫ ਵਾਲੀਆਂ ਨੇ।
ਹਾਂ, ਹਾਂ। ਤੇ ਸਹੀ ਲੱਗਿਆ ਸੀ ਵੈਸੇ ਮੈਨੂੰ।
ਅੱਛਾ ਆਇਆ ਸੀ ਰਿਜਲ ਅੱਛਾ ਨਿਕਲਿਆ ਸ
ਠੀਕ ਲੱਗਿਆ ਸੀ ਪਰ ਨਾ ਫਿਰ ਪਤਾ ਨੀ ਕੀ ਹੋਇਆ ਸੀ ਮ ਮੈਨੂੰ ਯਾ ਤੇ ਉਹਦੇ ਵਿੱਚੋਂ ਕੋਈ ਚੀਜ਼ ਸੂਟ ਨੀ ਕੀਤੀ। ਦਾਨੇ ਹੋ ਗਏ ਸੀ ਫਿਰ ਮੈਂ ਕੀਤਾ।
ਅੱਛਾ, ਹਾਂ ਮੈਂ ਸੋਚਿਆ ਮੈਂ ਕਿਹਾ ਚੱਲ ਮੈਂ ਵੀ ਵੇ ਵੇਖਾਂਗੀ ਲਗਾ ਕੇ। ਸਕਿੰਨ ਅਪਣੀ ਅਪਣੀ ਸਕਿੰਨ ਦਾ ਹਿਸਾਬ ਹੁੰਦਾ ਨਾ ਕੋਈ ਸਕਿੰਨ, ਕਿਸੀ ਵੀ ਸਕਿੰਨ ਤੇ ਕੁਛ ਹਾਂ ਵੈਸੇ ਹੈ ਤੇ
ਤੀਸੀ
ਅੱਛਾ ਹਾਂ ਹੋ ਸਕਦਾ।
ਆਂ ਹਮ ਤੇ ਮੈਂ ਫੋਨ ਕੀਤ ਤਾ ਸੀ। ਤਾਨੂੰ।
ਹਾਂਜੀ।
ਬਰਡੇ ਹੈਗਾ ਮੇਰਾ। ਤੇ ਹਾਂ ਹਾਂਜੀ ਬਰਡੇ ਹੈਗਾ ਤੇ ਮੈਂ ਕਹਿੰਦੀ ਪਈ ਸੀਂ ਆ ਮੈਂ ਤੁਸੀਂ ਬੱਚਿਆਂ ਨੂੰ ਵੀ ਲਿਆਣਾ, ਵੀਰ ਜੀ ਨੂੰ ਵੀ ਲਿਆਣਾ ਨਾਲ।
ਬਿਲਕੁਲ-ਬਿਲਕੁਲ ਕਿਉਂ ਨੀ ਆਵਾਂਗੇ ਸਾਰੇ ਆਵਾਂਗੇ ਅਸੀਂ ਤੇ ਇਨਤਜ਼ਾਰ
ਹ-ਹ, ਹਾਂ ਉਹੀ ਮੈਂ ਕਿਹਾ ਮਿਲੇ ਹੋਏ ਵੀ ਬਹੁਤ ਟਾਈਮ ਹੋ ਗਿਆ ਮਿਲਣਾ ਹੁੰਦਾ ਕਿੱਥੇ ਆ ਜਦ ਦੇ ਤੁਸੀਂ ਇੱਥੋਂ ਦੀ ਗਏ ਹੋ ਹੋਈ ਨੀ ਬਣਦਾ ਮਿਲਣਾ ਤੇ ਮੈਂ ਕਿਹਾ ਚੱਲ ਮਿਲਣਾ ਵੀ ਹੋ ਜਾਏਗਾ ਹਾਂਜੀ ਤੇ ਆਣਾ ਏ ਜ਼ਰੂਰ
ਹਾਂ ਬਿਲਕੁੱਲ ਕਿਉਂ ਨੀ ਆਵਾਂਗੇ ਅਸੀਂ ਤੇ ਇੰਤਜ਼ਾਰ ਕਰ ਰਹੇ ਅਸੀਂ ਕੋਈ ਪਾਰਟੀ ਆਏ ਅਸੀਂ ਜਾਈਏ ਨਵੇਂ ਕੱਪੜੇ ਸਵਾਈਏ ਹਾਂ।
ਫੇਰ ਸਾ
ਹਾਂ ਤੇਂ ਐ ਗੈਟ ਟੂਗੈਦਰ ਹੋ ਜਾਂਦੈ
ਹਾਂਜੀ-ਹਾਂਜੀ ਗੈਟ ਟੂਗੈਦਰ ਹਾਂ ਨਾਲੇ ਕੋਈ ਮੈਂ ਥੀਮ ਵਗੈਰਾ ਰੱਖਾਂਗੀ ਬਾਰ ਹੀ ਕਰਾਂਗੇ। ਘਰ ਨੀ ਕਰਨਾ ਘਰ ਤੇ ਬੜੀ ਗਰਮੀ ਏ
ਹਾਂ ਤੇ ਬਾਹਰ ਹੀ ਸਹੀ ਰਹੇਗਾ ਵੈਸੇ ਘਰ ਖੇਚਲ ਹੋ ਜਾਂਦੀ ਏ
ਕਾਰ ਖੇਚਲ ਹੋ ਜਾਂਦੀ ਏ ਨਾਲੇ ਫਿਰ ਗਰਮੀ ਵੀ ਤੇ ਕਿੰਨੀ ਏ ਕੀਵਏ ਘਰ ਨੀ ਹੋ ਪਾਂਦਾ ਹਾਂਜੀ-ਹਾਂਜੀ ਹਾਂ। ਡਰੈਸ ਹਾਂ ਡਰੈਸ ਤੇ ਮੈਂ ਲੈ ਕੇ ਆਈ ਹਾਂ ਵੈਸਟਰਨ ਹੈਗੀ ਹੈ ਤੇ ਅ ਤੁਸੀਂ ਵੀ ਬੈਸਟ ਸ਼ਨੀ ਪਾ ਕੇ ਆਉਣਾ ਹੈ
ਅੱਛਾ ਡਰੈਸ ਕੋਡ ਰੱਖਿਆ
ਹਾਂ ਡੈਸ ਕੋਡ ਹੈਗਾ ਵੈਸਟਰਨ ਪਾਉਣਾ ਤੇ ਬਲੈਕ ਆਪ ਹਾਂ ਹਾਂ ਬਲੈਕ ਥੀਮ ਰੱਖੀ ਹੈ ਮੈਂ ਹਾਂ ਹਾਂ ਮੈਂ ਤਾਂ ਹੀ ਬਲੈਕ ਰੱਖਿਆ ਕਿ ਚਲੋ ਔਰ ਵੈਸੇ ਜ਼ਿਆਦਾ ਹੋਣਗੇ ਨੀ ਮੈਂ ਮੇਰੀ ਫਰੈਂਡਸ ਹੈਗੀ ਹੈ ਚਾਰ ਪੰਜ ਫਰੈਂਡਸ ਹੈਗ ਹੈ ਤੇ ਸਿਰਫ ਫਰੈਂਡਸ ਨੂੰ ਹੀ ਭੁਲਾਇਆ ਹਾਂ ਆਪਣੀ ਫੈਮਲੀ ਹਾਂ ਹਾਂਜੀ ਹਾਂਜੀ ਆਪਣੀ ਫੈਮਲੀ ਹੈ ਹਾਂ ਤੇ ਨਾਲੇ ਮੈਂ
ਜ਼ਿਆਦਾ ਕੀ ਕਰਨਾ ਇੰਨਾ ਠੀਕ ਰਹਿੰਦਾ ਹੈ
ਹਾਂ ਤੁਹਾਨੂੰ ਫੇਿਰ ਪਤਾ ਹੀ ਹੈ ਫੇਿਰ ਬਹੁਤ ਹੋ ਜਾਂਦੇ ਇਹ ਨਾਲੇ ਫਰ ਬਾਹਰ ਜਾਣਾ ਵੀ ਅਂ ਹਾਂ ਥੋੜੀ ਐ
ਹਾਂ, ਨਹੀਂ ਠੀਕ ਇਨਾ ਹੀ ਥੋੜਾ ਜਿਹਾ ਗੈਟ- ਟੂਗੇੈਦਰ ਹੋ ਜਾਂਦਾ ਫੈਮਿਲੀ ਮੈਂਬਰਸ ਦਾ ਇੰਜੋਏ ਹੋ ਜਾਂਦਾ ਥੋੜਾ ਜਿਹਾ ਫੈਮਿਲੀ ਮੈਂਬਰਸ
ਹਾਂ, ਜਿਹੜੇ ਮੇਰੇ ਕਲੋਜ਼ ਹੈਗੇ ਨਾ ਬਸ ਮੈਂ ਉਹਨਾਂ ਨੂੰ ਹੀ ਬੁਲਾ ਡਿਨਔ
ਹਾਂ ਠੀਕ ਐ ਵੈਸਾ ਹੀ ਹੁੰਦਾ ਸਬ ਐਵੇਂ ਹੀ
ਹਾਂ ਤੇ ਥੀਮਰਾ ਕੀ ਐਮ ਆਈ ਬਲੈਕ ਵੈਸਟ ਚਲ ਨਾਲੇ ਮੈਮ ਅਹ ਗੇਮਸ ਰੱਖਾਂਗੀ
ਅੱਛਾ ਗੇਮਸ ਵੀ
ਹਾਂ ਗੇਮਸ ਵੀ ਖੇਲਾਂਗੇ ਅਸੀਂ ਐਵੇਂ ਮੈਂ ਹੁਣ ਤੇ ਨੀ ਦੱਸਦੀ ਤੁਸੀਂ ਚੀਟਿੰਗ ਕਰ ਲਓਗੇ ਨਹੀਂ ਹੈਗੀਆਂ ਤੁਸੀਂ ਪਹਿਲੇ ਤੋਂ ਪ੍ਰੀਪੇਅਰ ਕਰਲੋ। ਵੈਸੇ ਮੈਂ ਹਿੰਟ ਦੇ ਦਿੰਦੀ ਹਾਂ ਹਾਂ ਹਿੰਟ ਦੇ ਦਿੰਦੀ ਬਾਕੀ ਕਿ ਉਹ ਇਹ ਦੋ ਗੇਮਾਂ ਹੈਗੀਆਂ ਇੱਕ ਤੇ ਮੈਂ ਹਾਊਸ ਦੀ ਖਿਲਾਵਾਂਗੀ ਇਹਦੇ ਹਾਊਜਿਜ ਤੇ ਮਜ਼ਾ ਆਂਦਾ ਜਿਵੇਂ ਲੇਡੀਜ਼- ਲੇਡੀਜ਼, ਜਿਵੇਂ ਹਾਊਜੀ ਖੇਲਦੇ ਨੇ ਵਧੀਆ ਹੈਨਾ ਹਾਂ। ਬਾਕੀ ਇੱਕੋ ਚੇਅਰ ਵਾਲੀ ਗੇਮ ਰੱਖਾਂਗੇ ਮੈਂ ਜ਼ਰੂਰ
ਹਾਂ ਉਹ ਮੈਨੂੰ ਬੜੀ ਪਸ ਬੜੀ ਪਸੰਦ ਉਹ ਗੇਮ ਤੇ ਮੈਨੂੰ
ਹਾਂ, ਹਾਂ ਉਹ ਰੱਖਾਂਗੀ ਨਾਲੇ ਅਹ ਹਾਂ। ਨਾਲੇ ਇਹ ਇਕ ਸੈਕਿੰਡ ਹਾਂਜੀ ਤੇ ਹੋਰ ਮੈਂ ਮੈਨੂੰ ਇਹ ਦਸੋ ਕਿ ਮੈਂ ਥੋੜਾ ਓਥੇ ਨਾ ਜਾ ਕੇ ਟੈਮ ਵੇਸਟ ਹੁੰਦਾ ਔਡਰ ਕਰਨ ਵਿਚ ਤੇ ਹਾਂ ਪਹਿਲੇ ਤੋਂ ਹੀ ਦਸ ਦਿਉ ਮੈਨੂੰ
ਹਲੇ ਮੈਂ ਕੀ ਦੱਸਾਂਗੀ। ਤੁਸੀਂ ਜੋ ਵੀ ਅਸੀਂ ਤੇ ਪਿਆਰ ਨਾਲੇ ਓਹ ਹੂੰ ਖਵਾਓਗੇ ਅਸੀ ਖਾ ਲਾਂਗੇ ਅਸੀਂ ਥੋੜ੍ਹੀ ਦੱਸਾਂਗੇ
ਨਹੀਂ ਨਹੀਂ ਫੇਿਰ ਵੀ ਨਹੀਂ ਉਹ ਤੇ ਠੀਕ ਹੈ ਪਰ ਫੇਿਰ ਵੀ ਥੋੜ੍ਹਾ ਬਹੁਤ ਦੱਸੋ ਸਟਾਰਟਰਸ ਕੀ ਰੱਖਾਂ ਮੈਂ
ਉਹ ਤੇ ਦੇਖੋ ਤੁਹਾਡੀ ਮਰਜ਼ੀ ਹੈਗੀ ਅਸੀਂ ਤੇ
ਫੇਰ ਵੀ ਤੁਸੀਂ ਮੇਰੇ ਹਾਂ ਤੁਸੀਂ ਮੇਰੇ ਨਜ਼ਦੀਕ
ਹਾਂ ਵੈਸੇ ਸਟਾਰਟਰ ਤੇ ਮੇਨ ਤੇ ਬੱਚੇ ਉਹਹੀ ਪਸੰਦ ਕਰਦੇ ਨੇ ਹਕਾ ਨੂਡਲਸ ਹੋਔਰ ਚੀਲੀ ਪਟੈਟੋ ਹਨੀ ਚਿੱਲੀ ਪਟੈਟੋ
ਹਾਂ ਉਹੀ ਮੈਂ ਕਿਹਾ ਹਾਂ ਹਾਂ ਇਹੀ ਸਭ ਹਾਂ
ਪਨੀਰ ਟਿੱਕਾ ਹੋ ਜਾਂਦਾ ਜਾਂ ਫੇਿਰ ਇਹੀ ਚੀਜ਼ਾਂ ਹੁੰਦੀਆਂ ਨੇ ਸਟਾਰਟਰ ਵਿੱਚ ਬੱਚੇ ਤੇ ਇਹੀ ਪਸੰਦ ਕਰਦੇ ਨੇ ਬੱਚਿਆਂ ਨੂੰ ਹੁੰਦਾ ਜ਼ਿਆਦਾ ਹਾਫਾ ਨੂਡਲਸ ਹੀ ਜ਼ਿਆਦਾ ਪਸੰਦ ਕਰਦੇ ਨੇ ਬੱਚੇ ਹੈ ਪਿਚੀਲੀ ਪੋਟੈਟੋ ਬੱਚਿਆਂ ਨੂੰ ਬੜੇ ਪਸੰਦ ਦੇ ਨੇ ਅੱਜ ਕੱਲ੍ਹ
ਹਾਂ ਨਾਲ ਮੈਂ
ਂ ਉਹ ਮੰਗ ਲੈਣਾ ਨਾ ਤੁਸੀਂ ਫਿੰਗਰਸ ਜਿਹੜੇ ਹੁੰਦੇ ਨੇ
ਹਾਂ ਹਾਂ ਇਹ ਤੇ ਹਾਂਜੀ ਹਾਂਜੀ ਹਾਂ ਉੱਥੇ ਜਾ ਕੇ ਨਾ ਫਿਰ ਪਤਾ ਕੀ ਟਾਈਮ ਆਪਾਂ ਨਾ ਪਹਿਲੇ ਤੋਂ ਹੀ ਓਡਰ ਦੇ ਕੇ ਰੱਖਾਂਗੇ ਨਾ ਜਾਣ ਤੋਂ ਪਹਿਲੇ ਨਾ ਉਹਨਾਂ ਨੂੰ ਔਡਰ ਦੇ ਦਾਂਗੇ ਅਸੀਂ ਪਹਿਲੇ ਸਟਾਰਟਰਸ ਵਗੈਰਾ ਦਾ ਫੇਿਰ ਲੇਟ ਹੋ ਜਾਂਦਾ ਅਸੀਂ ਗੇਮਸ ਵੀ
ਹਾਂ ਤੇ ਸਹੀ ਟਾਈਮ ਤੇ ਕਿੰਨੇ ਸਹੀ ਟਾਈਮ ਦਾ ਰੱਖ ਲੈਣਾ ਨਾ ਤੁਸੀਂ ਸੱਤ ਸ਼ਾਮ ਦਾ ਸੱਤ ਵਜੇ ਦਾ ਦੇ ਦੇਣਾ ਨਾ ਟਾਈਮ ਫੇਰ ਹੀ ਇਸ ਬੰਦਾ ਟਾਈਮ ਨਾਲ
ਹਾਂ ਬਾਕੀ ਤੁਸੀਂ ਆਪਣੀ ਫੁਲ ਫੈਮਿਲੀ ਲੈ ਕੇ ਕਹਿਦੀ ਆ
ਹਾਂ ਬਿਲਕੁਲ ਨਹੀਂ ਨਹੀਂ ਅਸੀਂ ਉਥੇ ਤਾਂ ਸਾਰੇ ਆਵਾਂਗੇ
ਹਾਂਜੀ ਹਾਂਜੀ ਨਾਲੇ ਮੈਂ ਅਰੇ ਗਿਫਟ ਕੀ ਤੁਸੀਂ ਆ ਜਾਓ ਮੇਰੇ ਵਾਸਤੇ
ਨਹੀਂ ਨਹੀਂ ਤੁਹਾਨੂੰ ਗਿਫਟ ਦੱਸ ਦਓ ਆਪਣੀ ਪਸੰਦ ਆ ਕੋਈ ਤੁਹਾਡੀ
ਨਾ ਨਾ ਮੈਨੂੰ ਤਾਂ ਕੁਛ ਨੀ ਚਾਹੀਦਾ ਮੈਨੂੰ ਤਾਂ ਸ਼ੌਕ ਦਾ ਤੇ ਇਸ ਵਾਰੀ ਬਰਡੇ ਮਨਾਉਣ ਦਾ ਤੇ ਮੈਂ ਕਿਹਾ ਚੱਲ ਆਪਣੀ ਪੈਨਸ ਲਾ ਲੈਂਦੀ ਹਾਂ ਹਾਂ ਲੈਣਾ ਕੀ ਹੈ ਤੁਹਾਡੇ ਤੋਂ ਕੀ ਲੈਣਾ ਮੈ
ਨਹੀਂ ਐਵੇਂ ਥੋੜ੍ਹੀ ਜਿਹੀ ਗਿਫਟ ਤੇ ਜ਼ਰੂਰ ਲਿਆਵਾਂਗੇ। ਕੋਈ ਤੁਹਾਡੀੇ ਕੋਈ ਕੋਈ ਪਰਸਨਲ ਕੋਈ ਚਇਸ ਹੈਗੀ ਹੈ ਜਾਂ ਕੋਈ
ਕੁੱਛ ਨੀ ਆਏਗੀ ਬਸ ਤੁਸੀਂ ਆਣਾ।
ਨਹੀਂ ਗਿਫਟ ਤੇ ਚ ਬੰਦਾ ਹੈ ਤੁਹਾਡਾ।
ਅਰੇ ਤੁਸੀਂ ਬਸ ਤੁਸੀਂ ਆ ਜਾਓ ਓਨਾ ਹੀ ਬਹੁਤ ਹੈ ਮੈਨੂੰ ਤੇ ਹਾਂ।
ਬੜੀਆ ਹੋਰ।
ਮੈਂ ਨਾਲ ਇਸ ਵਾਰ ਤਾਂ ਆਪਣਾ ਕੇਕ ਵੀ ਬਹੁਤ ਸੋਹਣਾ ਜਿਹਾ ਬਣਵਾਇਆ।
ਅੱਛਾ ਅੱਛਾ। ਹਾਂ ਫਿਰ ਸਨੈਪ ਸਨੂਪ ਲਗਵਾਈ ਹੋਏਗੀ ਉੱਥ
ਹਾਂ ਉਹ ਤੁਸੀਂ ਦੇਖ ਖਣਾ ਕਲ। ਹਾਂ ਹਾਂਜੀ ਹਾਂਜੀ ਚਲੋ ਫੇਰ ਆਣਾ ਜ਼ਰੂਰ ਹੈ ਨਾ।
ਠੀਕ ਜਰੂਰ ਆਵਾਂਗੇ।
ਹਾਂ ਨਾਲੇ ਬੱਚਿਆਂ ਨੂੰ ਵੀ ਕਹਿ ਦੇ ਨਾ ਕਿ ਮੈਂ ਸਪੈਸ਼ਲ ਇਨਵੀਟੇਸ਼ਨ ਦਿੱਤਾ ਉਹਨਾਂ ਨੂੰ ਵੀ ਫਿਰ ਬੱਚੇ ਕਦੀ ਨਾਰਾਜ਼
ਨਹੀਂ ਨਹੀਂ ਬੱਚਿਆਂ ਨੂੰ ਤੇ ਉਹ ਇੱਕੋ ਹੀ ਗੱਲ ਹੋਈ ਹੈ ਮੈਂ ਮੈਨੂੰ ਕਹਿ ਤਾ ਬੱਚਿਆਂ ਨੂੰ ਕਹਿ ਤਾ ਇੱਕ ਹੀ ਗੱਲ ਏ।
ਜਾਂਦਾ ਬੱਚੇ ਬੱਚਿਆਂ ਨੂੰ ਹੁੰਦਾ ਹਨ ਨਾ ਕਿ ਚਲੋ ਮੈਨੂੰ ਸਪੈਸ਼ਲ
ਹਹ ਨਹੀਂ ਕਾਵਾਂਗੇ ਹ ਕਵਾਂਗੀ ਸਪੈਸ਼ਲ।
ਹਾਂ। ਵੀਰ ਜੀ ਨੂੰ ਵੀ ਕਹਿਣਾ ਹਾਂਜੀ ਹਾਂਜੀ ਚਲੋ ਫੇਰ ਹਾਂਜੀ ਹਾਂਜੀ ਆਨਾ ਫੇਰ ਹੈਨਾ ਚਲੋ ਚਲੋ ਜੀ ਠੀਕ ਹੈ ਜੀ।
ਠੀਕ ਸਤਿ ਸ੍ਰੀ ਅਕਾਲ ਜੀ।